ਉਹ।
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ।
ਠੀਕ ਠਾਕ ਜੀ।
ਹਾਂਜੀ ਵਧੀਆ ਜੀ, ਤੁਸੀਂ ਦੱਸੋ?
ਬਹੁਤ ਵਧੀਆ, ਹੋਰ ਬੜਾ ਟਾਈਮ ਹੋ ਗਿਆ, ਦਰਸ਼ਨ ਨਹੀਂ ਹੋਏ ਤੁਹਾਡੇ।
ਹਾਂਜੀ ਬਸ ਲਗਾਵਾਂਗੇ ਚੱਕਰ।
ਅੱਛਾ ਅੱਛਾ, ਹਾਂਜੀ ਹਾਂਜੀ। ਚਲੋ ਹੋਰ, ਘਰ ਪਰਿਵਾਰ ਠੀਕ ਸਭ।
ਸਭ ਵਧੀਆ ਸਭ ਠੀਕ ਠਾਕ।
ਅੱਛਾ ਜੀ, ਅੱਛਾ, ਹਾਂ।
ਹੋਰ ਦੱਸੋ?
ਪਤਾ ਲੱਗਾ ਤੁਸੀਂ ਉੱਧਰ ਗਏ ਸੀ ਅ ਆਪਣਾ ਅੰਮ੍ਰਿਤ ਸਰ ਸਾਹਿਬ।
ਹਾਂਜੀ ਹਾਂਜੀ। ਬਸ ਉਹ ਥੋੜਾ ਟਾਈਮ ਕੱਟ ਕੇ ਗਏ ਸੀ ਉਦੋਂ, ਹਜੇ ਜਾਣਾ। ਦੁਬਾਰਾ ਫ਼ੇਰ ਜਾਣਾ ਉਹਨਾਂ ਤੁਹਾਡੀ ਆਵਾਜ਼ ਕੱਟ ਰਹੀ ਹੈ।
ਉਹ ਅੱਛਾ ਗਏ ਸੀ, ਅੱਛਾ- ਅੱਛਾ।
ਜਾਨੀ ਦੀ ਆਵਾਜ਼ ਅੋ
ਅੱਛਾ ਹੁਣ ਠੀਕ ਹੈ ਆਵਾਜ਼, ਹੁਣ। ਠੀਕ ਆ ਰਹੀ ਹੈ ਆਵਾਜ਼, ਬੁਆ
ਹਾਂ। ਹਾਂਜੀ- ਹਾਂਜੀ ਹੁਣ ਠੀਕ ਆ ਰਹੀ ਹੈ, ਵਿੱਚ ਪਹਿਲੇ ਸਹੀ ਨੀ ਸੀ।
ਅੱਛਾ, ਹਾਂਜੀ-ਹਾਂਜੀ ਦਰਬਾਰ ਸਾਾਹਿਬ ਵੀ ਬੜੇ ਗੁਰਦੁਆਰੇ ਹੈਗੇ ਨੇ ਏਥੇ
ਹਾਂਜੀ, ਦਰਬਾਰ ਸਾਹਿਬ ਗਏ ਸੀਗੇ।
ਹਾਂਜੀ- ਹਾਂਜੀ ਉੱਥੇ ਬਾਬਾ ਅਟਲ ਰਾਏ ਜੀ ਦਾ ਗੁਰਦੁਆਰਾ ਹੈ ਨਾ, ਉਹ ਜ਼ਰੂਰ ਦਰਸ਼ਨ ਕਰਿਆ ਕਰੋ ਉਥੇ।
ਹਾਂਜੀ, ਅਸੀਂ ਵੈਸੇ ਗਏ ਨੀ ਕਦੀ ਹੁਣ ਇਸ ਵਾਰ ਮੈਂ ਵੀ ਸੋਚਿਆ ਸੀ ਕਿ ਹੁਣ ਗਏ ਨਾ ਦੁਬਾਰਾ ਤੇ ਹੋ ਕੇ ਆਣਾ
ਹਾਂਜੀ-ਹਾਂਜੀ ਕਿਉਂ ਬਾਬਾ ਅਟਲ ਰਾਏ ਜੀ ਦਾ ਅਸਥਾਨ ਬੜਾ ਵੱਡਾ ਅਸਥਾਨ ਏ। ਇਤਿਹਾਸਿਕ ਅਸਥਾਨ ਹੈ। ਹਾਂ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ ਨਾ ਬਾਬਾ ਅਟੱਲ ਰਾਏ ਜੀ
ਅੱਛਾ-ਅੱਛਾ ਮੈਨੂੰ ਨਹੀ ਪਤਾ ਸੀ ਸੱਚੀ
ਹਾਂ, ਨਹੀਂ-ਨਹੀਂ ਉਹ
ਹਾਂ, ਮੈਂ ਬਸ ਇਹ ਸੁਣਿਆ ਸੀਗਾ ਕਿ ਬਈ ਉੱਧਰ ਜਾਓ, ਪਹਿਲੇ ਬਈ ਉੱਧਰ ਜਰੂਰ ਹੋ ਕੇ ਆਣਾ, ਤੁਹਾਡੀ ਤਾਂ ਹੀ ਵੈਸੇ ਤੇ ਮੰਨਣਾ ਹੋਣੀ ਏ ਮਤਲਬ ਪਰ ਉਹ ਮੈਂ ਕਦੀ ਗਈ ਨੀ ਹਾਂ। ਮੈਂ ਵੀ ਹੁਣੀ ਥੋੜੇ ਦਿਨ ਪਹਿਲੇ ਹੀ ਸੁਣਿਆ ਤੇ ਮੈਂ ਕਿਹਾ ਸੀ, ਹੁਣ ਜਦੋਂ ਵੀ ਗਏ ਨਾ ਉਹ ਕੇ ਆਵਾਂਗੇ ਤੇ ਇਤਿਹਾਸ ਦੀ ਸੋਹਣੀ
ਹਾਂ, ਬਾਬਾ ਅੱਟਲ ਰਾਏ ਜੀ ਦੀ ਉਮਰ ਉਸ ਸਮੇ ਨੌਂ ਸਾਲ ਸੀ, ਤੇ ਗੁਰ ਤੇਗ ਬਹਾਦਰ ਸਾਹਿਬ ਜੀ ਛੋਟੇ ਭਰਾ ਸਨ ਉਹਨਾਂ ਦੇ ਉਹਨਾਂ ਦੀ ਸੱਤ ਸਾਲ ਉਮਰ ਸੀ
ਅੱਛਾ
ਹਾਂ, ਇਹ ਉੱਥੇ ਖੇਡਦੇ ਸਨ ਨਾ ਬੱਚਿਆਂ ਦੇ ਨਾਲ ਕਾਫੀ ਬੱਚੇ ਹੁੰਦੇ ਸਨ, ਜਿਵੇਂ ਅੱਜ ਕੱਲ੍ਹ ਦੇ ਬੱਚੇ ਖੇਡਦੇ ਨੇ
ਅੱਛਾ-ਅੱਛਾ
ਖੇਡਦੇ ਸਨ ਤੇ ਖੇਡਦਿਆਂ- ਖੇਡਦਿਆਂ ਰਾਤ ਪੈ ਗਈ ਤੇ ਬਾਬਾ ਅੱਟ ਅੱਟਲ ਰਾਏ ਜੀ ਕਹਿਣ ਲੱਗੇ ਇੱਕ ਮੋਹਨ ਸੀ, ਉਹਨਾਂ ਦਾ ਮਿੱਤਰ ਮੋਹਣ ਦੀ ਵਾਰੀ ਸੀ, ਫਿਰ ਕ ਰਾਤ ਪੈ ਗਈ ਕਹਿੰਦੇ ਚੱਲ ਤੇਰੇ ਕੋਲੋਂ ਵਾਰੀ ਕੱਲ ਲਵਾਂਗੇ‌ ਹੁਣ
ਅੱਛਾ,
ਸਾਰੇ ਬੱਚੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਫਿਰ ਸਵੇਰ ਹੋਈ। ਫਿਰ ਬਾਬਾ ਅਟੱਲ ਰਾਏ ਜੀ ਤੇ ਗੁਰੂ ਤੇਂਗ ਬਹਾਦਰ ਸਾਹਿਬ ਫਿਰ ਖੇਡਣ ਗਏ ਸਾਰੇ ਬੱਚਿਆਂ ਦੇ ਨਾਲ
ਅੱਛਾ
ਹਾਂ, ਤੇ ਫਿਰ ਜਦੋਂ ਗਏ ਨਾ ਤੇ ਫਿਰ ਮੋਹਨ ਆਇਆ ਨਾ ਜਿਹਦੀ ਵਾਰੀ ਸੀ
ਹਮ
ਤੇ ਫਿਰ ਉਹਨਾਂ ਦੇ ਘਰ ਗਏ ਸਾਰੇ ਬੱਚੇ ਇਕੱਠੇ ਹੋ ਕੇ, ਨਾ ਕਿ ਮੋਹਨ ਆਇਆ ਕਿਉਂ ਨਹੀਂ ਅੱਜ ਤੇ ਜਦੋਂ ਘਰ ਗਏ ਅਤੇ ਤੇ'ਉਹਦੀ ਮਾਤਾ ਰੋਂਦੀ ਵੀ ਸੀ ਮੋਹਣ ਦੀ
ਅੱਛਾ।
ਬਾਹਰ ਬੈਠੀ ਵਿਚਾਰੀ ਰੋਂ ਪਈ, ਤੇ ਬੱਚੇ ਪੁੱਛਨੇ ਮੋੜ ਕਿੱਥੇ ਵੇ ਉਹ ਕਹਿੰਦੇ ਕਿਉਂ ਕਿ ਗੱਲ ਕਹਿੰਦੇ ਉਹਨੇ ਸਾਡੀ ਆਵਾਜ਼ ਦੇਣੀ ਹੈ। ਉਹ ਆਉਂਦਾ ਨੀ ਪਿਆ। ਉਹਦੀ ਮਾਤਾ ਫਿਰ ਰੋਣ ਲਾੱਗੀ, ਕਹਿੰਦੀ ਉਹ ਵਾਰੀ ਨੀ ਦੇ ਸਕਦਾ, ਉਹ ਨਾ ਹੁਣ ਮਰ ਗਿਆ ਬੱਚੇ ਨਾ ਛੂਟ ਬੋਲਦੀ ਮਾਤਾ ਤੂੰ ਅੰਦਰ ਲੁੱਕ ਬੈਠਾ
ਅੱਛਾ।
ਬੱਚੇ ਮੰਨਣ ਹੀ ਨਾ। ਕਹਿੰਦੇ ਨਹੀਂ ਝੂਠ ਬੋਲਦੇ ਮਾਤਾ ਤੂੰ ਉਹ ਅੰਦਰ ਐਵੇਂ ਲੋਕ ਕੇ ਪਵੇ ਮਾਤਾ ਨੂੰ ਤੇ ਪਤਾ ਈ ਨੀ ਵਿਚਾਰਾ ਮਰ ਗਿਆ ਏ। ਬਾਲ ਸਪ ਲੜ ਮਰ ਗਿਆ ਸੀ ਉਹ ਹਾਂ ਤੇ ਆਪਣਾ ਓ ਬੱਚੇ ਬਾਬਾਲ ਰਿਹੇ ਨਹੀਂ ਝੂਠ ਬੋਲਦੀ ਮਾਤਾ ਤੂੰ ਬੱਚਾ ਅੰਦਰ ਹੀ ਹੈ ਤੇਰਾ। ਮੋਣ ਅੰਦਰ ਏ ਉਹਨੂੰ ਬਾਹਰ ਭੇਜ ਸਾਡੀ ਵਾਰੀ ਦੇਵੇ।
ਅੱਛਾ।
ਤੇ ਫੇਰ ਆਪਣਾ ਮੋਹਣ ਦੀ ਮਾਤਾ ਫ਼ੇਰ ਕਹਿਣ ਲੱਗੀ ਜੇ ਤੇਰੇ ਕੋਲ ਪੁੱਤਰ ਤੂੰ ਹੀ ਉਠਾ ਲੈ ਜਾ ਕੇ ਓਹਨੂੰ।
ਅੱਛਾ।
ਲੰਮਾ ਪਿਆ ਮੰਜੇ ਪਾਇਆ ਦਾ ਸੀ ਉੱਤੇ ਕੜਾ ਪਾਇਆ ਦਾਸੀ ਤੇ ਬਾਬਾ ਅਟੱਲ ਜੀ ਕੋਲ ਹੁੰਡੀ ਖੜੀ ਮੱਲ ਕਹਿੰਦੇ ਉਠ ਮੋਣ ਵੱਦੇ ਕਿਉਂਕਿ ਪੁੱਤਰ ਸੀ ਨਾ ਇਕੋ ਪੁੱਤਰ ਸੀ ਉਹਨਾਂ ਦਾ ਗੁਰੂ ਰੋਸ਼ਨ
ਹਮ।
ਉੱਠ ਕੇ ਖਲੋ ਗਿਆ ਉਹ ਪੁੱਤਰ ਮੋਹਣ ਤੇ ਭੱਜ ਪਿਆ ਖੇਡਣ ਆਸਤੇ ਬਚ ਬੱਚਿਆਂ ਦੇ ਨਾਲ ਖੇਡਦਾ ਰਿਹਾ ਤੇ ਜਦੋਂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਾ
ਅੱਛਾ।
ਅਟਾਲ ਰਾਇ ਜੀ ਨੇ ਮਰਿਆ ਬੱਚਾ ਜੀਵਾ ਛੱਡਿਆ
ਅੱਛਾ-ਅੱਛਾ।
ਆਰਗੋ ਹਰਗੋਬਿੰਦ ਸਿੰਘ ਮਹਾਰਾਜ ਨੇ ਬੁਲਾਇਆ ਉਹਨੂੰ ਬਾਬਾ ਟਲ ਰਾਏ ਜੀ ਨੂੰ ਕਿ ਬੇਟਾ ਤੂੰ ਚੰਗਾ ਕੰਮ ਨਹੀਂ ਕੀਤਾ ਮਰੇ ਨੂੰ ਕਿਉ ਜਵਾਆ
ਹਮ
ਤੇ ਬੱਾਬ ਟਾਲਾ ਕੁਛ ਨਾ ਬੋਲੇ ਕਹਿੰਦੇੂ ਜ ਆਈ ਉਹ ਮਰ ਗਿਆ ਤੂੰ ਕਿਉਂ ਜਵਾ ਲਿਆ ਉਹਨੂੰ ਕੁਛ ਨਾ ਬੋਲੇ ਫੇਰ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬਈ ਇੱਕ ਮਿਆਨ ਦੋ ਕਿਰਪਾਨਾਂ ਰਕਦੀਆਂ ਦੋ ਤਲਵਾਰਾਂ ਨਹੀਂੀ ਰਹਿ ਸਕਦੀਆਂ ਜਾਂ ਤੁਸੀਂ ਸਰੀਰ ਚ ਰਵੋ ਜਾਸੀ ਰਹੀਏ
ਅੱਛਾ
ਤੇ ਬਾਬਾ ਟਲ ਰਾਏ ਜੀ ਹੱਥ ਜੋੜ ਕੇ ਚਲੇ ਗਏ ਉਹ ਆ ਜਿੱਥੇ ਅਸਥਾਨ ਬਣਿਆ ਨਾ ਉੱਥੇ ਜਾ ਕੇ ਜ ਹਿਬ ਦਾ ਪਾਠ ਕਰਕੇ ਚਾਰ ਲੈ ਕੇ ਹੋਏ
ਜੋਤੀ ਜੋ ਸਮਾ ਗ ਫੇਰ ਉਹ
ਜੋਤ ਸਮਾ ਗਏ ਬਬਰ ਟਲ ਰਿਹਾ ਹੈ ਜੀ ਫਿਰ ਮਹਾਰਾਜ ਨੇ ਬੜੇ ਵਾਹਰ ਦਿੱਤੇ ਉੱਥੇ ਕਿ ਬਾਬਾ ਟਲ ਰਾਏ ਜੀ ਨੂੰ ਕੀ ਹੈ ਅੰਮ੍ਰਿਤਸਰ ਸਾਹਿਬ ਦੇ ਚੌਂਕੀਦਾਰ ਹਨ ਜਿਹੜੇ ਦਰਬਾਰ ਸਾਹਿਬ ਆਉਣਗੇ ਤੇ ਇੱਥੇ ਮੱਥਾ ਟੇਕ ਕੇ ਜਾਣਗੇ ਤਾਂ ਯਾਤਰਾ ਸਫਲ ਹੋਏਗੀ ਉਹਨਾਂ ਦੀ
ਹਾਂ ਇਹ ਮੈਂ ਹੁਣੇ ਥੋੜਾ ਚਿਰ ਪਹਿਲੇ ਸੁਣਿਆ ਸੀਗਾ ਮੈਂ ਕਿਹਾਥ ਹੋ ਕੇ ਆਵਾਂਗੀ ਤੇ ਇੱਕ ਮੈਂ ਹੋਰ ਵੀ ਸੱਚ ਸੁਣੀ ਦੀ ਹੈ ਹਰਗੋਬਿੰਦ ਸਾਹਿਬ ਜੀ ਦੀ ਤੇ ਉਹਨਾਂ ਨੇ ਵੀ ਏਦਾਂ ਹੀ ਇੱਕ ਮਤਲਬ ਹੈ ਉਹਨਾਂ ਨੇ ਕੋਈ ਵਰ ਦਿੱਤਾ ਦਾ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਰਿ ਤੇ ਉਹ ਬਈ ਉਹ ਜਗ੍ਹਾ ਨੂੰ ਵਾਰ ਦਿੱਤਾ ਦਦਾ ਨਾਨ ਨੇ ਕੀ ਉੱਥੇ ਮਤਲਬ ਥੋੜ੍ਹਾ ਟਾਈਮ ਵੀ ਦਿੱਤਾ ਸੀ ਉੱਥੇ ਉਦੋਂ ਤੱਕ ਕੋਈ ਮਤਲਬ ਕੋਈ ਮੌਤ ਨਹੀਂ ਹੋਈ ਸੀ ਕਿਸੇ ਦੀ
ਨਾ ਉਹ ਸੀ ਉਹ ਗੁਰੂ ਅਮਰਦਾਸ ਜੀ ਨੇ ਦਿੱਤਾ ਤਨ ਵਾਰ ਉਹ ਗੁਰੂ ਅਮਰ
ਹਾਂ ਗੁਰੂ ਅਮਰਦਾਸ ਜਸਾਖ ਹਾਂ ਮੈਨੂੰ ਹਾਂ ਹਾਂ ਉਹ ਮੈਂ ਹਾਂ ਹਾਂ ਹਾਂ
ਤੇ ਬਾਬਾ ਅਟਲ ਜੀ ਨੂੰ ਤੇ, ਬਾਰਾ ਤਾਹੀ ਨਾ ਬਾਬਾ ਅਟਲ ਪੱਕੀਆਂ ਪਕਾਈਆਂ ਘਰ, ਕੀ ਜਿਹੜਾ ਉਹ ਉੱਥੇ ਜਾ ਕੇ- ਅਰਦਾਸ ਕਰਦਾ ਨਾ ਕੋਈ, ਤੇ ਫੇਿਰ ਉਹਨੂੰ ਪੱਕੀ ਦੀਆਂ, ਹਮ
ਹਾਂ ਹੋਰ, ਆਵਾਜ਼ ਕੱਟਣ ਲੱਗ ਗਈ ਕੀ ਗੱਲ
ਅੱਛਾ-ਅੱਛਾ
ਹੁਣ ਆਈ ਏ ਆਵਾਜ਼ ਠੀਕ ਨਾ ਪਹਿਲੇ ਆਵਾਜ ਕੱਟ ਗਈ ਸੀ ਹਾਂ, ਇਹ ਉਹ ਸ ਸਥਾਨ ਏ, ਬਾਬਾ ਅਟਲ ਰਾਏ ਜੀ ਦਾ ਇੱਥੇ ਜਾ ਕੇ ਫਿਰ, ਦਰਸ਼ਨ ਕਰਨੇ ਚਾਹੀਦੇ ਨੇ ਸਭ ਨੂੰ
ਉਨਾ ਸ ਬਾਰਾਂ ਜ਼ਰੂਰ ਹੋ ਕੇ ਆਵਾਂਗੇ
ਹਮ, ਚਲੋ ਹੋਰ ਅਸਥਾਨ ਵੀ ਨਾਲ ਬੜੇ- ਬਣੇ ਸੋਹਣੇ ਨੇ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਸ਼ਹੀਦ
ਹਮ, ਉੱਧਰ ਤਾਂ ਜਾਂਦੇ ਹਾਂ
ਉੱਥੇ ਸੰਗਤ ਬੜੀ ਜੁੜਦੀ ਹੈ, ਉੱਥੇ ਆਪਣਾ ਚੁਪਹਿਰਾ ਵੀ ਲੱਗਦੈ ਉਹ ਬੜੀ ਸੰਗਤ ਹੁੰਦੀ ਉੱਥੇ ਥੇ
ਬਹੁਤ ਸਗਤ ਏ, ਬਹੁਤ ਜ਼ਿਆਦਾ ਨਹੀਂ ਓ ਵੀ ਹੈਗਾ ਨਾ, ਥਾਪੀਆਂ ਵਾਲਾ ਜਿੱਥੇ ਥਾਪੀਆਂ ਚੜ੍ਹਦੀਆਂ ਉਹ ਪਹਰ ਓਵੀ ਗੁਰੂ ਰਾਮਦਾਸ ਜੀ ਹਾਂ
ਭਾਈ ਸਾਲੋ ਜੀ ਦਾ ਗੁਰ
ਸਾ਼ਹੀ ਭਾਈ ਸਾਲੋ ਜੀ ਦਾ ਹਾਂਜੀ-ਹਾਂਜੀ ਜੇ ਉਹ ਜਦੋਂ ਉਹਨਾਂ ਨੇ ਕਿਹਾ ਸੀਗਾ, ਥਾਪੀਆਂ ਹਾਂ ਉਹ ਵੀ ਹੈਗਾ ਨਾ ਥਾਪੀਆਂ ਉਹਨਾਂ ਨੇ ਸਾਰਿਆਂ ਨੂੰ ਕਿਹਾ ਉਹਨਾਂ ਨੇ ਕਿਹਾ ਮੇਰੇ ਪੁੱਤਰ ਦੇਣਗੇ ਸਾਨੂੰ ਹੁਣ ਹੋਣਗੇ ਜਿੰਨੀ ਥਾਂ ਵਿੱਚ, ਆ
ਹਾਂ, ਜਿ-ਜਿਹੜਾ ਦੋ ਦੇਖ ਹੁਣ ਦੋ ਪੁੱਤਰ ਮਿਲਣਗੇ, ਹਾਂ।
ਹਾਂ, ਉਹਵੀ ਵਧੀਆ ਉਹ ਵੀ ਅਸੀਂ ਵਿਖਾਣੀ ਸਤਾਨ ਆਏ, ਹਾਂਜੀ, ਹਾਂ-ਨਹੀਂ, ਜਾਵਾਂਗੇ ਨਾ ਹੁਣ ਹੋ ਕੇ
ਹੋਰ ਸਥਾਨ ਬੜੇ ਹੈਗੇ ਨੇ ਉੱਥੇ ਕੋਠਾ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ।
ਦਰਸ਼ਨ
ਹੈਲੋ।
ਹੈਲੋ। ਆਵਾਜ਼ ਘੱਟ ਰਹੀ ਹੈ।
ਤੁਹਾਡੇ ਨੈਟਵਰਕ ਦੀ ਦਿੱਕਤ ਮੈਨੂੰ ਲੱਗਦਾ।
ਨਹੀਂ, ਸਿਗਨਲ ਏਥੇ ਤੇ ਆਵਾਜ਼, ਹਾਂ ਹੁਣ ਆਰੀ ਠੀਕ ਆਵਾਜ਼?
ਹਾਂ।
ਸਿੰਗਲ ਪ੍ਰੋਬਲਮ ਹੈ ਨਾ ਅੱਜ-ਕੱਲ।
ਸਿਗਨਲ ਦੀ ਦਿੱਕਤ ਐ ਮੈਨੂੰ ਲੱਗਦਾ ਨੈੱਟ ਤਾਂ ਹੈਗਾ ਵਾ।
ਹਮ।
ਮੇਰਾ
ਆਹਾਂ, ਬਸ ਠੀਕ-ਠਾਕ ਵਧੀਆ। ਅਸੀਂ ਅੱਜ ਉੱਥੇ ਪਾਉਂਟਾ ਸਾਹਿਬ ਹੋ ਕੇ ਆਏ ਹਾਂ ਗੁਰਦੁਆਰਾ।
ਮੌਸਮ ਠੀਕ
ਹਾਂਜੀ, ਮੌਸਮ ਬੜਾ ਵਧੀਆ ਸੀ।
ਅੱਛਾ, ਸਾਡੇ ਤਾਂ ਅੱਜ ਮੌਸਮ ਥੋੜਾ
ਹਾਂ, ਤੇ ਪੋਂਟਾ ਸਾਹਿਬ ਹੋ ਕੇ ਆਏ ਆ, ਹਾਂਜੀ ਨਹੀਂ-ਨਹੀਂ ਬਾਰਸ਼ ਹੋਈ ਏ ਮੌਸਮ ਬੜਾ ਵਧੀਆ ਹੋਇਆ।
ਹਮ, ਨਹੀਂ ਐੱਥੇ ਵੀ ਕੱਲ ਸੀਗਾ ਮੌਸਮ ਬਦਾ ਵਧੀਆ ਸੀ ਬਾਰਿਸ਼ ਹੁਣ ਅੱਜ ਤਾਂ ਧੁੱਪ ਵਗੈਰਾ ਨਿਕਲੀ ਹੋਈ ਹੈ।
ਹਮ। ਇੱਥੇ ਉਨੇ ਦੇ ਪਹਾੜਾ ਤੇ ਓਥੇ ਮੌਸਮ ਬਹੁਤ ਵਧੀਆ ਹੁੰਦਾ